ਹਾਂਜੀ ਈ ਸਸਰੀ ਕਾਲ ਜੀ ਈ
ਹਾਂਜੀ ਈ ਸਸਰੀ ਕਾਲ ਜੀ ਈ ਸਸਰੀ ਕਾਲ ਆ ਕੀ ਹਾਲ ਐ
ਬਸ ਠੀਕ ਐ ਤੁਸੀਂ ਸੁਣਾਓ ਠੀਕ ਓ
ਬਸ ਠੀਕ ਠਾਕ ਅੱਜ ਬੜੇ ਦਿਨਾਂ ਬਾਅਦ ਤੁਹਾਡੀ ਵੀ ਆਵਾਜ਼ ਸੁਣਾਈ ਦਿੱਤੀ ਏ ਕਿੱਥੇ ਸੀ ਤੁਸੀਂ ਇੰਨੇ ਦਿਨ
ਬਸ ਮੈਂ ਨਾ ਪੇਕੇ ਗਈ ਹੋਈ ਸੀ
ਅੱਛਾ ਭੁੱਲ ਗੇ ਪੇਕੇ ਜਾ ਕੇ ਸਾਨੂੰ
ਨੀ ਪੇਕੇ ਤੇ ਆ ਹੋ ਗਏ ਨੇ ਆਏ ਹੋਏ ਦੋ ਚਾਰ ਦਿਨ ਲੇਕਿਨ ਘਰ ਦੇ ਕੰਮ ਬੜੇ ਗਏ ਸੀ ਫੇਰ ਉਹ ਕਰਦੀ ਰਹੀ ਪਹਿਲੇ ਉੱਧਰ ਵੀ ਲਾ ਆਈ ਪੰਦਰਾਂ ਦਿਨ ਉੱਧਰ ਲਗਾਏ ਹੀ ਤੇ ਫੇਰ ਹੁਣ ਘਰ ਦੇ ਕੰਮ ਸੀ। ਤੇ ਫੇਰ ਹੁਣ ਫ੍ਰਰੀ ਹੋਈ ਤੇ ਮੈਂ ਕਿਹਾ ਚਲੋ ਇੱਕ ਇੱਕ ਕਰਕੇ ਨਾ ਸਾਰਿਆਂ ਨੂੰ ਯਾਦ ਕੀਤਾ ਜਾਏ।
ਅੱਛਾ ਆ ਅੱਛਾ ਆ ਅੱਛਾ ਆ ਵਧੀਆ ਕੀਤਾ ਵਧੀਆ
ਹੋਰ ਸੁਣਾਓ ਤੁਹਾਡਾ ਕੀ ਹਾਲ ਹੈ ਠੀਕ ਹੋ
ਬਸਤਬਅਤ ਕੁਛ ਠੀਕ ਹੀ ਨਹੀਂ ਐ
ਅੱਛਾ ਕੀ ਗੱਲ
ਖਾਂਸੀ ਲੱਗੀ ਹੋਈ ਏ ਬੜੀ
ਦੁਛਾ
ਦਵਾਈ ਵੀ ਖਾਂਦੀ ਪਈ। ਐਂਟੀਬਾਇਓਟਿਕ ਵੀ ਲਈ ਹੈ।
ਹਮ ਹਮਮ
ਇਸ ਤਰ੍ਹਾਂ ਮੈਂ ਬਿਲਕੁਲ ਠੀਕ ਹੋ ਗੀ ਸੀ ਦੋ ਚਾਰ ਦਿਨ ਦਵਾਈ ਖਾ ਕੇ ਏ ਦੁਪਹਿਰੀ ਕਿਧਰੇ ਏ ਰਾਜਮਾ ਆ ਚੌਲ ਬਣਾਏ ਐ ਤੇ ਏ ਰਾਜਮਾਂ ਨਾ ਵੈਸੇ ਈ ਚੋਲ ਦਾ ਹੀ ਕੋਂਬੀਨੇਸ਼ਨ ਐ ਫੁਲਕਾ ਤੇ ਅੱਛਾ ਲੱਗਦਾ ਨੀ ਈ ਉਹ ਚੋਲ ਖਾਣ ਦੀ ਈ ਫੇਰਤ ਹੋਈ ਤੇ ਬਸ ਹੁਣ ਉਸ ਵੇਲੇ ਤੋਂ ਲੈ ਕੇ ਹੁਣ ਤਕ ਮੇਰੀ ਖੰਘ ਰੁਕਦੀ ਨੀ ਪਈ ਵੀ ਈ ਵਿੱਚ ਵਿੱਚ ਵਿੱਚ ਛਿੜਦੀ ਜਾਂਦੀ ਐ
ਹੂੰ ਤੁਸੀਂ ਨਾ ਦੇਸੀ ਇਲਾਜ ਵੀ ਈ ਕਰੋ ਦਵਾਈ ਦੇ ਨਾਲ ਆ ਨਾਲ ਆ ਫੇਰ ਤੁਹਾਨੂੰ ਫ਼ਰਕ ਆ
ਹਾਂ ਆ ਅਰੇ ਏ ਮੈਂ ਜਿਹੜੀ ਇੱਕ ਦਵਾਈ ਲੈ ਕੇ ਆਈ ਨਾ ਇਹ ਵੀ ਦੇਸੀ ਇਲਾਜ ਵਾਲੀ ਏ
ਅੱਛਾ ਆ
ਉਹ ਕੋਈ ਡਾਵਰ ਦੀ ਬਣੀ ਹੋਈ ਦਵਾਈ ਆ ਉਹ ਵੀ
ਅੱਛਾ ਔ ਆਯੁਰਵੈਦਿਕ ਦਵਾਈ ਹੈਗੀ ਐ ਹਾਂ ਤੇ ਉਹ ਕਰ ਲੈਲੋ ਤੁਸੀਂ ਈ ਅੱਛਾ ਅੱਛਾ ਆ ਵਧੀਆ ਫੇਰ ਤੇ ਏ ਹਾਂ ਆ ਤੇ ਫਿਰ ਤੁਸੀਂ ਈ ਉਹੀਓ ਲਵੋ ਦੋ ਟਾਈਮ ਲੈਬ ਲਓ ਤਾਨੂੰ ਫ਼ਰਕ ਪੈ ਜਾਣਾ ਵੇ ਏ
ਉਹੀ ਉਹ ਲੈ ਰਹੀ ਆਂ ਦੋ ਟਾਈਮ ਨੀ ਲਈ ਇੱਕ ਟਾਈਮ ਲਈ ਸੀ ਰਾਤੀ ਸੌਣ ਲੱਗੇ ਤੇ ਰਾਤੀ ਨੀਂਦਰ ਅੱਛੀ ਆ ਗਈ।
ਹੁਣ ਸਾਰਾ ਦਿਨ ਹੋ ਗਿਆ ਜਦੋਂ ਦੇ ਉਹ ਚੌਲ ਖਾਧੇ ਐ ਨਾ ਤੇ ਖੰਗ ਛਿੜ ਏ ਪੀ ਐੱਸ, ਹੁਣ ਮੈਂ ਸੋਚਦੀ ਪ ਇਹ ਦਵਾਈ ਖਾਂ ਪਰ ਗਰਮ ਪਾਣੀ ਪੀ ਕੇ ਤਾਂ ਫਿਰ ਸੋਨੀ ਹਾਂ।
ਸੋ ਜਾ ਹਾਂ ਨਹੀਂ -ਨਹੀਂ ਇੰਝ ਹੀ ਕਰੋ। ਕਿਉਂਕਿ ਕਿਸੇ ਵੇਲੇ ਨਾ ਚੀਜ਼ ਨਹੀਂ ਸੀ ਖਾਂਦੀ। ਸਰੀਰ ਠੀਕ ਨਾ ਨਾ ਹੋਏ। ਤੇ ਫਿਰ ਨਹੀਂ ਸੀ ਖਾਂਦੀ ਚੀਜ਼ ਹੋਰ ਸੁਣਾਓ? ਹੂ ਹੋਰ ਬਸ ਲਾਈਟ ਦਾ ਕੀ ਹਾਲ ਹੈ ਤੁਹਾਡੇ ਉੱਧਰ?
ਲਾਈਟ ਤਾਂ ਬਹੁਤ ਜਾ ਰਹੀ ਹੈ।
ਸਾਡਾ ਤੇ ਬੜਾ ਬੁਰਾ ਹਾਲ ਹੈ। ਲਾਇਟ ਟਿਕਦੀ ਈ ਨੀਂ ਪਈ, ਹੂ
ਹਾਂ ਉਹੀਓ ਚੀਜ਼ ਹੈ ਏਧਰ ਵੀ ਡਿਮ- ਲਾਈਟ, ਬੜੀ ਵੋਲਟੇਜ ਘੱਟ ਤਾਂ ਜੇਕਰ ਜਾਂ ਆਉਣਾ ਹੀ ਨਹੀਂ ਲਾਈਟ ਨੇ ਦੋ -ਦੋ ਚਾਰ- ਚਾਰ ਘੰਟੇ ਆਏਗੀ ਤੇ ਵੋਲਟੇਜ ਘੱਟ ਹੈ। ਹੁਣ ਘਰ ਇੰਨਾ ਕੁਛ ਦੋ -ਦੋ ਏਸੀ ਇਹ ਸਭ ਲੱਗੇਓ ਤੇ ਟਰਾਂਸਫਾਰਮਰ ਵੀ, ਹੈ ਸਭ ਕੀ ਕਰਨਗੇ।
ਹਾਂ ਹਾਂ ਸਹੀ ਗੱਲ ਹੈ, ਸਹੀ ਗੱਲ ਹੈ। ਅੱਜ ਤੇ ਪੂਰਾ
ਫੇਰ ਚਲੀ ਗਈ ਏ।
ਅੱਛਾ- ਅੱਛਾ ਸਾਡੀੇ ਤੇ ਗਈ ਸਾਡੀ ਤੇ ਗਈ ਹੋਈ ਹੈ ਨਾਂ ਹੁਣ ਏਸੀ ਲਾਂਦੇ ਵੀ ਡਰ ਲੱਗਦਾ ਹੁਣ ਬਿਨਾਂ ਏਸੀ ਦੇ ਸੁ ਸੁਤਾ ਤਾਂ ਵੀ ਨਹੀਂ ਜਾਂਦਾ ਹੈਗਾ ਗਰਮੀ ਇੰਨੀਂ ਏ।
ਨਾਂ ਗਰਮੀ ਬਹੁਤ ਹੈ ਗੁੰਮ ਬੜੇ ਐ, ਬੜੇ ਗੁੰਮ ਹੈ।
ਗੁੰਮ ਇੰਨਾ ਕਿ ਸਾਡਾ ਤੇ ਲੱਗਦਾ ਹੀ ਬੜਾ ਪਿਆ ਵੇ, ਕਿਉਂ ਗਰਮੀ ਇੰਨੀ ਬਰਦਾਸ਼
ਗਰਮੀ ਬਹੁਤ ਹੈ ਹੁਣ ਨੀਂ ਬਾਹਰ ਸਾਰੇ ਆਪਣੇ ਘਰਾਂ ਦੇ ਬਾਹਰ ਖੜ੍ਹੇ ਸੀ ਕਿਸੇ ਦਾ ਇਨਵਰਟ ਇਨਵਰਟਰ ਜਵਾਬ ਦੇ ਗਿਆ, ਕਿਸੇ ਦਾ ਕੁੱਝ ਮਤਲਬ ਲਾਈਟ ਦੀ ਪ੍ਰੋਬਲਮ ਕੁੱਝ ਜ਼ਿਆਦਾ ਹੀ ਹੋ ਗਈ ਹੈ।
ਬਹੁਤ ਜ਼ਿਆਦਾ ਹੋ ਗਈ ਏ। ਅੱਛਾ ਮੈਂ ਤਾਂ ਜਦੋਂ ਦੀ ਆਈ ਹਾਂ ਨਾ ਪੇਕਿਉਂ, ਮੈਂ ਆਈਓ ਕੁਛ ਉੱਥੇ ਮੈਂ ਬੜੀ ਤਾਰੀਫਾਂ ਕਰਕੇ ਆਈ ਹਾਂ। ਆਪਣੇ ਇੱਧਰ ਦੀਆਂ, ਕਿ ਸਾਡੇ ਉੱਧਰ ਲਾਈਟ ਤੇ ਨਹੀਂ ਜਾਂਦੀ, ਸਾਡੇ ਘੱਟ ਜਾਂਦੀ ਹੈ ਲਾਈਟ ਤੇ ਗਰਮੀ ਵੀ ਇੰਨੀ ਨਹੀਂ ਹੈ। ਪਰ ਮੈਂ ਤੇ ਗ਼ਲਤੀ ਕਰ ਬੈਠੀ ਤਾਰੀਫ਼ ਕਰਕੇ। ਜਿਸ ਤਰ੍ਹਾਂ ਹੀ ਆਈ ਆ ਨਾਂ, ਹੂ ਨਜ਼ਰ ਲੱਗ ਗਈ ਆ ਸਮਝ ਲੋ। ਹਾਂ ਪਤਾ ਇੰਨੀ ਲਾਈਟ ਜਾਂਦੀ ਵੀ ਇੰਨੀ ਲਾਈਟ ਜਾਂਦੀ ਵੀ ਹੈ ਕਿ ਮੈਂ ਕੀ ਸੁਣਾਵਾਾਂ ਤੁਹਾਨੂੰ ਲਾਈਟ ਟਿਕਦੀ ਈ ਨੀ। ਅੱਜ ਤੇ ਵੈਸੇ ਹੀ ਬੜਾ ਬੁਰਾ ਹਾਲ ਏ ਉਸ ਤਰ੍ਹਾਂ ਵੀ ਰੋਜ਼ ਬਹੁਤ ਲਾਈਟ ਜਾਂਦੀ ਪਈ ਹੈਗੀ।
ਬਹੁਤ ਜ਼ਾਦੀ ਲਾਈਟ ਦੀ ਹੀ ਜ਼ਿਆਦਾ ਪ੍ਰੋਬਲਮ ਹੈ, ਹੁਣ ਬਾਹਰ ਜਿਹੜੇ ਲੋਕ ਸਾਰੇ ਲੋਕ ਬਾਹਰ ਖੜੇ ਹੈ। ਬਜ਼ੁਰਗ ਵੀ ਨੇ, ਬੱਚੇ ਵੀ ਨੇ ਇਸ ਟਾਈਮ ਬਸ ਜਦ ਸੌਣ ਦਾ ਵੀ ਟਾਈਮ ਹੈ। ਉੱਪਰੋਂ ਲਾਈਟ ਨੀਂ ਹੈ। ਬੱਚੇ ਵੀ ਰੋਂਦੇ ਕੁਰਲਾਉਂਦੇ ਪਏ ਨੇ।
ਗਰਮੀ ਬੜੀ ਪੈਂਦੀ ਪਈ ਏ, ਔਰ ਬਾਹਰ ਅਸੀਂ ਗਏ ਅ ਜਦੋਂ ਸ਼ਾਮੀ ਤੇ ਨਾ ਬੱਦਲ ਬੰਨੇ ਦੇ ਨੇ। ਤੇ ਬੱਦਲ ਬੰਨੇ ਦੇ ਹਵਾ ਕਦੀ ਚੱਲੇ ਕਦੀ ਬਿਲਕੁਲ ਬੰਦ ਹੋ ਜਾਏ। ਗੁੰਮ ਹੋ ਜਾਏ ਲੇਕਿਨ ਨਾ ਲੱਗੇ ਕਿ ਬਾਰਿਸ਼ ਆਏ ਗਈ ਆਏ ਗਈ ਹੈਗੀ। ਦੇਖੋ ਆਂਦੀ ਨਹੀਂ ਆਂਦੀ ਸਵੇਰੇ ਵੀ ਵਰੇਰੀ ਆ ਥੋੜੀ ਜਿਨੀ ਬਾਰਿਸ਼ ਤੇ ਉਹ ਤੋ ਬਸ ਐਜੀ ਫਰਸ਼ ਗਿੱਲਾ ਕਰਕੇ ਚਲੀ ਗਈ ਤੇ ਉਸ ਤੋਂ ਬਾਅਦ ਗਰਮੀ ਇਨੀ ਹੋ ਗਈ ਹਾਂ
ਐ
ਗਰਮੀ ਇੰਨੀ ਹੋ ਗਈ ਸਵੇਰ ਦੀ
ਕੀ ਪਤਾ ਆਈ ਜਾਏ ਬਾਰਿਸ਼
ਹਾਂ
ਦੇਖੋ ਅਗਰ ਲਾਈਟ ਨੀ ਨਾਹੈ ਤੇ ਮੌਸਮ ਠੰਡਾ ਹੋ ਜਾਵੇ ਫੇਰ ਗੁਜ਼ਾਰਾ ਹੋ ਜਾਂਦਾ
ਹਾਂ
ਇੱਕ ਲਾਈਟ ਨਾ ਹੋਏ ਉਪਰੋਂ ਮੌਸਮ ਵੀ ਗਰਮ ਨਹੀਂ ਵੈਸੇ ਬੱਦਲ ਬਣੇ ਦੇ ਕੀ ਪਤਾ ਆਈ ਜੇ ਬਾਰਿਸ਼
ਹਾਂ ਨਹੀਂ ਅਗਰ ਲੈ ਬਾਰਿਸ਼ ਆਈ ਹੋਏਗੀ ਨਾ ਫਿਰ ਲਾਈਟ ਦਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਵ ਅਗਰ ਰੰਜ ਬੱਦਲ ਬੰਨੇ ਦੇ ਨੇ ਨਾ ਤੇ ਫਿਰ ਲਾਈਟ ਦਾ ਮੁਸ਼ਕਿਲ ਹੋ ਜਾਂਦਾ ਹੈਗਾ ਵੇ ਗੁਡ ਬੋਵਿਸ਼
ਕੱਲ ਰਾਤੀ ਦੋ ਵਜੇ ਆਈਏ ਸਾਡੀ ਲਾਈਟ ਦੋ ਵਜੇ ਤੇ ਦੋ ਵਜੇ ਤਿਕਣ ਨ ਅਸੀਂ ਵਡੀਕ ਦੇ ਰਹੇ ਹੁਣੇ ਆਂਦੀ ਹੁਣੇ ਆਉਂਦੀ ਪਰ ਨਹੀਂ ਆਈ
ਨਹੀਂ ਆਈ ਤੇ ਸਾਡਾ ਵੀ ਇਹੀ ਹੋਇਆ ਨਾ ਹੁਣ ਅਸੀਂ ਤੇ ਸੋ ਗਏ ਹੁਣ ਜੋ ਮੇਰੇ ਹਸਬੈਂਡ ਹੈ ਨਾ ਉਹਨਾਂ ਨੂੰ ਆਦਤ ਹੈਗੀ ਹੈ ਬਾਰ- ਵਾਰ ਉੱਠਦੇ ਨੇ ਤੇ ਉਹਨਾਂ ਦੀ ਨਿੰਂਦਰ ਥੋੜੀ ਕੱਚੀ ਹੈ ਤੇ ਮੇਰੀ ਤੇ ਪ ਤੇ ਫੇਰ ਕੀ ਹੋਇਆ ਇਹਨਾਂ ਨੂੰ ਪਤਾ ਸੀ ਲਾਈਟ ਗਈ ਸੀ ਤੇ ਮੈਂ ਸਵੇਰੇ ਉੱਠੀ ਜਦੋਂ ਤੇ ਇੱਕ ਦਿਨ ਨਿੰਦਰ ਬੜੀ ਆਉਂਦੀ ਪਈ ਮੈਂ ਇਹ ਸੋਚਦੀ ਪਈ ਜਦੋਂ ਅਸੀਂ ਸਕੂਲ ਜਾਣਾ ਤੇ ਫੇਰ ਦੇਖੋ ਕੀ ਹਾਲ ਹੁੰਦਾ ਵ ਨਿੰਦਰ ਹੀ
ਅਹੀ ਆਹੀ ਇਹ ਚੀਜ਼
ਪੂਰਾ ਰੂਟੀਨ ਚੇਂਜ ਹੋ ਗਿਆ ਦਾ ਤੇ ਦੇਖੋ ਹੁਣ ਬੜੀ ਮੁਸ਼ਕਿਲ ਹੋ ਜਾਏਗੀ ਜਦੋਂ ਬਿਲਕੁਲ ਸਹੀ ਗੱਲ ਹੈ
ਪਤਾ ਨੀ ਮਨ ਮਾਰ ਕੇ ਜਾਣਾ ਪੈਣਾ ਮਨ ਹੀ ਨਹੀ ਕਰਦਾ ਪਿਆ ਜਾਣ ਨੂੰ
ਦੋ ਚਾਰ ਦਿਨ ਤੇ ਔਖਾ ਬੜਾ ਲੱਗਣਾ ਕਿਉਂ ਸਾਨੂੰ ਆਦਤ ਪੈ ਗਈ ਤੇ ਆਰਾਮ ਫਾਰਵਾਣ ਦੀ ਹੋਰ ਹਮ ਜਦੋਂ ਦੀ ਮੈਂ ਤੇ ਜਦੋਂ ਦਿਲ ਕਰਦਾ ਜਦੋਂ ਮੈਂ ਦੇਖਦੀ ਹਾਂ ਮੈਂ ਵੇਹਲੀ ਕਿ ਦੇ ਬਿਸਤਰੇ ਉੱਤੇ ਲੇਟ ਜਾਂਦੀ ਹਾਂ ਆਪਣਾ ਮੋਬਾਇਲ ਚਲਾ ਲਿਆ ਥੋੜਾ ਟੀ ਵੀ ਦੇਖ ਗਏ ਜਾਂ ਸੋ ਗਏ ਤੇ ਮੈਨੂੰ ਤੇ ਸਵੇਰੇ ਸ਼ਾਮੀ ਪੰਜ ਵਜੇ ਇਹਨਾਂ ਨੇ ਮੈਨੂੰ ਉਠਾਇਆ ਕਹਿੰਦੇ ਉੱਠ ਜਾ ਚਾਹ ਬਣਾ ਦੇ ਹੁਣ ਤੇ ਮੈਂ ਕਿਹਾ ਅੱਛਾ ਉੱਠਦੀ ਹਾਂ ਤੇ ਨੀਂਦਰ ਇੰਨੀ ਪੱਕੀ ਆ ਗਈ ਕਹਿੰਦੇ ਜਦੋਂ ਦੇਖ ਸੁੱਤੀ ਰਹਿੰਦੀ ਆ ਮੈਂ ਕਿਹਾ ਫਿਕਰ ਨਹੀਂ ਕਰੋ ਸਕੂਲ ਜਾਣ ਦਾ ਟਾਈਮ ਆ ਗਿਆ ਫਿਰ ਤਾਂ ਮੈਂ ਖਾਂਗੀ ਸੁਤਿਆ ਨੇ ਸਹੀ ਗੱਲ ਬੜਾ ਮੁਸ਼ਕਿਲ ਲ ਪਿਆ ਉਹ ਜਿਸ ਜੈਸਦਾ ਦਿਨ ਆਂਦੇ ਪੈਣੇ ਨਾ ਕਰੀਬ ਤੇ ਇੱਕ ਗਰਮੀ ਗਰ ਸਹੀ ਗ ਗਰਮੀ ਨੇ ਬੜਾ ਬੁਰਾ ਹਾਲ ਕੀਤਾ ਦਾ ਹੈਗਾ ਵ
ਦੂਜੇ ਲਫ਼ਜ ਚ ਕੇ ਆ ਜਾਏ ਦੂਜੇ ਲਫ਼ਜ਼ਾਂ ਇਚ ਕਿਆ ਜਾਏ ਤੇ ਅਸੀਂ ਬਿਗੜ ਗਏ ਆ ਛੁਟੀਆਂ ਏਚ।
ਬਿਗੜ ਗੇ ਆਂ। ਅਹੀਓ ਮੈਂ ਕੈੰਦੀ ਪੀ ਸੀ ਬਿਗੜ ਗੇ ਆਂ। ਸਾਡੇ ਤੇ ਗਰਮੀ ਇੰਨੀ ਏ ਕੀ ਏਹ ਤੇ ਜ਼ਮੀਨ ਤੇ ਈ ਸੋ ਗਏ ਦੇ ਨੇ। ਬਿਸਤਰੇ ਦੇ ਨੀ, ਜ਼ਮੀਨ ਸਾਡੀ ਨਾ ਜ਼ਮੀਨ ਥੋੜ੍ਹੀ ਠੰਡੀ ਹੈਗੀ ਏ। ਹੂੰ। ਤੇ ਅਸੀਂ ਨਾ ਜ਼ਮੀਨ ਤੇ ਸੋਜੇ ਨਾ ਸਾਨੂੰ ਬੜਾ ਰਾਮ ਮਿਲਦਾ ਹੈਗੈ।
ਐ ਗਰਮੀ ਚ ਨਾ ਬਿਸਤਰਾ ਵੀ ਨੀ ਚੰਗਾ ਲੱਗਦਾ। ਬੱਤੀ ਬੰਦ ਹੋਏ ਨਾ ਜਦੋਂ ਲਾਈਟ ਜਾਏ, ਬਿਸਤਰਾ ਵੀ ਨੀ ਚੰਗਾ ਲੱਗਦਾ।
ਓਈਓ ਨਾ, ਮੈਂ ਕਿਆ ਤਾਰੀਫ਼ ਕਰਕੇ ਬੜਾ ਗ਼ਲਤ ਕੀਤਾ ਵੇ ਅਸੀਂ ਤੇ। ਤਰੀਫ਼ ਨੀ ਸੀ ਕਰ ਆਪਣੀ ਨਜ਼ਰ ਲੱਗ ਗੀ, ਸਹੀ ਗੱਲ ਏ‌ ਅੱਜ ਨਾ ਅ ਅਸੀਂ ਬਾਜ਼ਾਰ ਗਏ ਥੋੜਾ ਥੋੜ੍ਹੀ ਦੇਰ ਆਸਤੇ ਗਈ ਆ ਮੈਂ ਬਾਜ਼ਾਰ ਤੇ ਓਤੇ ਨਾ ਸਾਰੀ ਦੁ ਕਾਨਦਾਰ ਸੀ ਬਾਰ ਈ ਆਏ ਦੇ ਦੁਕਾਨਾਂ ਤੋਂ ਬਾਰ ਆਏ ਦੇ। ਤੇ ਮੈਂ ਕੈੰਦੀ ਆ ਕਈਆਂ ਨੇ ਤੇ ਆਪਣੀ ਸ਼ਰਟਾਂ ਉਤਾਰੀਆਂ ਦੀਆਂ। ਕੱਲੀਆਂ ਬਲੈਨਾ ਦੇ ਵਿੱਚ ਖਲੋਤੇ ਦੇ ਤੇ ਮੈਂ ਕੈ ਪਤਾ ਨੀ ਕਿਉਂ ਐੰਝੇ ਖੜੇ ਦੇ ਨੇ। ਓਹ ਨਾ ਥੋੜੀ ਜਿ ਅੱਗੇ ਲੰਘੀ, ਤੇ ਓਹ ਖੰਭੇ ਦੇ ਉੱਤੇ ਨਾ ਬੰਦੇ ਲਟਕੇ ਦੇ। ਤੇ ਮੈਂ ਕਿਆ ਲੈ ਬਿਜਲੀ ਦਾ ਕੋਈ ਕੰਮ ਹੋਏ ਕਰਦਾ‌ ਵੇ ਤੇ ਬਿਜਲੀ ਗਈ ਦੀ ਏ ਬਾਜ਼ਾਰ ਦੇ ਵਿਚ। ਤੇ ਮੈਂ ਬੜਾ ਮੈਂ ਕਿਹਾ ਦੇਖ ਹਾਂ, ਤਰਾਈ-ਤਰਾਈ ਮ ਚੀ ਦੀ ਬਿਜਲੀ ਨੂੰ ਲੈ ਕੇ, ਬੌਤ ਗਰਮੀ ਪੈਂਦੀ ਪੀ ਏ ਬੌਤ।
ਗਰਮੀ ਦਾ ਮੌਸਮ ਤੇ ਹੈ ਈ ਏ, ਗਰਮੀ ਤੇ ਪਏਗੀ ਅਪਣੇ ਮੌਸਮ ਦੇ ਅਕੋਡਿੰਗ ਠੀਕ ਐ। ਲੇਕਿਨ ਫੇਰ ਲਾਈਟ ਜਦੋਂ ਚਲੀ ਜਾਂਦੀ ਏਨਾ ਫੇਰ ਜੈਦਾ ਮੁਸ਼ਕਿਲ ਲੱਗਦੀ ਏ।
ਹਾਂ, ਅਇਓ ਏ ਸਭ ਕੁਛ--ਹੂੰ, ਬਿਲਕੁਲ-ਬਿਲਕੁਲ। ਦੇਖੋ ਨਾ ਦੋ ਹੁਣ ਇੰਨੀ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਇੰਨੀ ਗਰਮੀ ਹੋਗੀ ਦੀ ਨਾ ਪੈਲੇ ਅਸੀਂ ਵੀ ਹੈਗੇ ਸੀ ਬਿਲਕੁਲ ਇੰਨੀ ਗਰਮੀ ਨੀ ਸੀ ਹੁੰਦੀ। ਤੀ ਮੈਂ ਕਦੇ ਮੈਸੂਸ ਈ ਨੀ ਕੀਤਾ। ਮੈਂ ਤੇ ਅਈਓ ਸੋਚਦੀ ਆ ਕਿ ਇੱਕ ਟਾਈਮ ਐੈਂਝ ਦਾਂ ਸੀ ਅਸੀ ਕਦੀ ਮੈਸੂਸ ਈ ਨੀ ਸੀ ਕਰਦੇ ਗਰਮੀ ਨੂੰ। ਪਰ ਅੱਜ ਤੇ ਗਰਮੀ ਮੈਸੂਸ ਹੁੰਦੀ ਐ। ਤੇ ਓਹ ਇੰਨੀ ਗਰਮੀ ਬਰਦਾਸ਼ ਨੀ ਹੁੰਦੀ ਹੈਗੀ।
ਏਹ ਇੱਕ ਰੀਜ਼ਨ ਵੀ ਏ ਗਲੋਬਲ ਵਾਰਮਿੰਗ ਬੇਸ਼ੱਕ ਹੈ, ਇੱਕ ਰੀਜ਼ਨ ਐ ਵੇ ਨਾ ਉਸ ਟੈਮ ਏ ਸੀ ਦੀ ਆਦਤਾਂ ਨੀ ਸੀ ਹੈ। ਹਨਾ, ਹੁਣ ਜੇੜਾ ਹਾਂ, ਉਣ ਜੇੜਾ ਇਨਸਾਨ ਇੱਕ ਵਾਰ ਹੈਬਿਚਲ ਹੋ ਗਿਆ ਨਾ ਏਸੀ ਦਾ ਓ ਓ ਓਹ ਬੜਾ ਕਲਪਦੈ। ਸਮਝੋ ਮੈਂ ਵੀ ਬੌਤ ਕਲਪੀ ਆਂ ਅੱਜ ਮੈਂ, ਬੜਾ ਪਰ ਮੈਂ ਇੱਕ ਚੀਜ਼ ਨੋ ਟਿਸ ਕੀਤੀ ਸਾਨੂੰ ਲੋਕਾਂ ਨੂੰ ਇੱਕ ਬੁਰੀ ਆਦਤ ਪੈ ਗੀ ਹੋਈ।
ਹਾਂ, ਸਾਡੇ ਐਹ ਕੈੰਦੇ ਪਏ ਸੀ ਸਹੀ ਗੱਲ ਐ, ਬਿਲਕੁਲ ਸਹੀ ਗੱਲ ਐ। ਸਾਡੇ ਐ ਕੈੰਦੇ ਸੀ ਕੈੰਦੇ ਦੇਖਲੋ ਸਾਨੂੰ ਸਾਨੂੰ ਜੈਦਾ ਟਾਈਮ ਨੀ ਹੋਇਆ ਏ ਸੀ ਲਗਾਏ ਦੇ ਦੋ ਦੂਜਾ ਸਾਲ ਚੱਲਦਾ ਪੈ ਸਾਡਾ। ਤੇ ਉਸ ਤੋਂ ਪੈਲੇ ਦੇਖੋ ਅਸੀਂ ਬਿਨਾਂ ਏਸੀ ਦੇ ਈ ਰੈੰਦੇ ਪੇ ਸੀ। ਕੈੰਦੇ ਰੈ ਈ ਲੈਂਦੇ ਸੀ ਏ ਸੀ ਦੇ ਬਗ਼ੈਰ ਤੇ ਹੁਣ ਦੂਸਰਾ ਸਾਲ ਐ, ਜਿਸਰਾ ਈ ਗਰਮੀ ਲੱਗਦੀ ਏਨਾ ਉਸੇ ਲੀ ਏਸੀ ਲਾ ਲਿੰਦੇ ਆ। ਤੇ ਨਾ ਪੂਰੀ ਦੁਪੈਰ ਚੱਲਦੈ ਸਾਡਾ ਤੇ। ਤੇ ਐ ਕੈਂਦੇ ਕੈਂਦੇ ਐਸੀ ਗੰਦੀ ਆਦਤ ਸਈ ਗੱਲ ਐ। ਸਾਡਾ ਤੇ ਲੱਗਦਾ ਬੜਾ ਐ ਵੈਸੇ ਸਈ ਗੱਲ ਐ। ਤੇ ਐ ਕੈਂਦੇ ਕੇਂਦੇ ਬੜੀ ਗੰਦੀ ਆਦਤ ਆਦਤ ਪਾ ਲੀ। ਸਾਡੇ ਐ ਵੀ ਕੈਂਦੇ ਸੀ। ਕੈਂਦੇ ਅਸੀ ਇੰਨੀ ਆਦਤ ਪਾ ਲਿਤੀ ਹੈਗੀ ਨਾ ਗਰਮੀ ਲੱਗਦੀ ਏ ਤੇ ਝੱਟ ਕੀ ਕੇਂਦੇ ਨੇ ਅਸੀ ਏ ਸੀ ਖੋਲ ਕੇ ਬੈ ਜਾਂਨੇ ਆਂ। ਸਾਡੇ ਤੇ ਏਨਾਂ ਦਾ ਕੰਮ ਬੜਾ ਓਹੋ ਜਾ ਹੈਗਾ ਵੇ, ਜਾਂਦੇ ਨੇ ਸਵੇਰੇ ਜਾਂਦੇ ਨੇ ਓ ਸਵੇਰੇ ਸਵੇਰੇ ਇੰਨੀ ਗਰਮੀ ਹੋ ਜਾਂਦੀ ਏ। ਸੱਤ ਸੱਤ ਅੱਠ ਅੱਠ ਵਜੇ ਏਨੀ ਤੇਜ਼ ਧੁੱਪ ਆਦੀਂ ਏਨਾ ਏਨੀ ਤੇਜ਼ ਧੁੱਪ ਤੇ ਐ ਘੰਟਾ ਡੇਢ ਕਰਕੇ ਕੰਮ ਘਰ ਆ ਜਾਂਦੇ ਕੈਂਦੇ ਹੁੰਦਾ ਨੀ ਪੇਆ ਕੰਮ। ਤੇ ਪੂਰੀ ਦੁਪੈਰ ਰੈਸਟ ਕਰਦੇ ਨੇ ਫੇਰ ਸ਼ਾਮੀ ਜਾਂਦੇ ਨੇ। ਤੇ ਸ਼ਾਮੀ ਫੇਰ ਕਿੰਨਾ ਈ ਹੋ ਜਾਨਾ ਕੰਮ। ਗਰਮੀ ਇੰਨੀ ਹੈਗੀ ਕੈਂਦੇ ਨਈ। ਹਾਂ ਬੋਤ ਗਰਮੀ ਪੈਂਦੀ ਪੀ ਏ‌। ਚਲੋ ਕੀ ਕਰ ਸਕਦੇ ਆ ਬਸ। ਸਭ ਵਧੀਆ ਫੇਰ ਕਰਾਂਗੀ ਤੁਆਨੂੰ।
ਚਲੋ ਠੀਕ ਐ, ਠੀਕ ਐ, ਠੀਕ ਐ। ਓਕੇ ਓਕੇ।